ਹੋ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਠੀਕ ਹੋ।
ਹਾਂਜੀ ਹਾਂਜੀ ਬਹੁਤ। ਵਧੀਆ
ਗ ਹੈਲੋ ਹਾਂਜੀ ਮੈਂ ਬੋਲ ਰਹੀ ਹਾਂ। ਹ ਹਾਂ
ਮੈਂ ਤੁਹਾਨੂੰ ਫੋਨ ਕਰਨਾ ਸੀ ਬਸ ਮੇਰੇ ਮੈਂ ਵੀ ਤੁਹਾਨੂੰ ਫੋਨ ਕਰਨਾ ਸੀ, ਮੈਨੂੰ ਨਾ ਟਾਈਮ ਨੀ ਲੱਗ ਰਿਹਾ ਸੀ। ਘਰੇ ਬੱਚੇ ਆਏ ਦੇ ਨੇਂ, ਤੇ ਬਹੁਤ ਔਖ ਖਾ ਹੋ ਜਾਂਦਾ, ਤੁਹਾਨੂੰ ਪਤਾ ਬੱਚੇ ਆ ਜਾਂਦੇ ਕਿੰਨਾ ਕੰਮ ਵੱਧ ਜਾਂਦਾ ਹੈ।
ਹਮ ਚਲੋ
ਹਮ ਹਾਂ ਛੁੱਟੀਆਂ ਹੋਈਆਂ ਨਾ, ਤਾਂ ਹੀ ਬੱਚੇ ਵੀ ਆ ਜਾਂਦੇ ਏਂ। ਵਿਚਾਰੇਆ ਕੋਲੋ ਕਿੱਥੇ ਨਿਕਲਿਆ ਜਾਂਦਾ ਹੈ।
ਚਲੋ ਮੈਂ ਤੁਹਾਨੂੰ ਪੁ ਛਨਾ ਸੀ ਅੱਜ ਕੱਲ ਮਤਲਬ ਕਿ ਜਿਵੇਂ ਇੰਹਨੀ ਗਰਮੀ ਪੈ ਰਹੀ ਹੈ ਤੇ ਮਤਲਬ ਕਿ ਕੀਛੁ ਠੰਡਾ ਵੀ ਕਿੰਹਨਾ ਕੁ ਪੀਵੇ ਜਾਏ, ਕਿ ਕੁਛ ਪੀਨਾ ਚਾਹੀਦਾ ਮੌਸਮ
ਨਹੀਂ ਅਸੀ ਤੇ ਨਾਲੇ ਮੈਂ ਆਪਣੀ ਗੁੜਿਆ ਆਈ ਦੀ ਆ ਮੇਰੀ। ਨਾਲ ਬਨਾ ਦਿੰਨੀਂ ਹਾਂ। ਜਦ ਰਾਤ ਨੂੰ ਗੂੰਜਰਾ ਭਿਓਂ ਦੇਨੇਂਆਂ। ਚਮਚਾ, ਬਜਾਰੋ ਗੂੰਦਰਾ ਲਿਆ ਕੇ ਉਹਨੂੰ ਪੀਸ ਕੇ ਰੱਖਿ ਤੇ ਉਹਨੂੰ ਪੀਸ ਕੇ ਇੱਕ ਡੱਬੀ ਚ ਪਾ ਕੇ ਰੱਖ ਤਾ ਦਾ ਏ। ਰਾਤ ਨੂੰ ਸ਼ ਸ਼ਾਮ ਜਦੋਂ ਆਪਨਾ ਪੈਨ, ਸੋਨੇ ਦਾ ਟੈਮ ਹੁੰਦਾ ਏ ਉਗਦੋਂ ਇੱਕ ਚਮਚਾ ਪਾਨੀ ਚ ਭਿਜੋ ਕੇ ਰੱਖ ਦਿੰਨੇਂਆਂ। ਸੁਵੇਰੇ ਤੱਕ ਇਹ ਵਧੀਆ ਹੋ ਜਾਂਦਾ। ਦਾ ਤੇ ਸਵੇਰੇ ਮੈਂ ਉਹਨੂੰ ਕਹਿ ਦਿੰਦੀ ਹਾਂ ਚਾਹ ਪੀਣੀ ਚ ਚਾਹ ਪੀਣਾ ਨਹੀਂ ਤੇ ਦੱਸ ਕੀ ਖਾਣਾ ਪੀਣਾ? ਫੇਰ ਉਹ ਕਹਿੰਦੀ ਮੰਮੀ ਮੈਂ ਕੁਛ ਨੀ ਕਰ ਰਿਹਾ। ਦੁੱਧੇ ਤੋਂ ਫੇਰ ਉਹਹੀ ਬੂੰਦੀ ਦੇ ਵਿੱਚ ਥੋੜਾ ਦੁੱਧ ਪਾਂਦੇ ਆਂ। ਅਸੀਂ ਪਤਾ ਕੀ ਕਰਦੇ ਹਾਂ ਅਸੀਂ ਜਿਹੜੇ ਕਿੱਲੋ ਦੋ ਕਿੱਲੋ ਖੰਡ ਅਲੱਗ ਜਿਹੀ ਨਾ ਘੋਲ ਕੇ ਰੱਖ ਲੈਂਦੇੇ ਹਾਂ ਪਾਣੀ ਚ ਹਾਂਜੀ ਹਾਂਜੀ ਪਾਣੀ ਕਾਢ ਕੇ ਵਿੱਚ ਖੰਡ ਪਾ ਲੈਂਦੇ ਹਾਂ। ਉਹ ਫੇਰ ਜਦੋਂ ਖਾਂ ਵੀ ਘੁੱਲ ਜਾਂਦੇ ਚੰਗੀ ਤਰ੍ਹਾਂ ਤੇ ਫੇਰ ਉਹਦੇ ਚ ਅਸੀਂ ਜ ਹਾਂ ਗੜ ਆ ਜਾਂਦੇ ਨੂੰ ਉਹ ਰੱਖ ਦਿੰਦੇ ਆਂ ਫੇਰ ਬੋਤਲ ਭਰ ਕੇ ਰੱਖ ਦਿੰਦੇ ਹਾਂ।
ਹਮ ਹਮ ਉਹ ਵੀ ਠੀਕ ਹੈ ਵਾਰ ਵਾਰ ਘੋਲ ਨਾ ਪਏ ਹਾਂ।
ਘੋਲਦੇ ਫਿਰ ਪ੍ਰੋਬਲਮ ਵੀ ਆਂਦੀ ਹੈ।
ਹਾਂ ਅਸੀਂ ਵੀ ਅਸੀਂ ਮਿਕਸੀ ਚ ਕੀਤੀ ਦੀ ਨਾ ਖੰਡ ਹਾਂ ਪੂਰਾ ਖੰਡ ਬਣਾਈ ਖੰਡ ਨੂੰ ਬੂਰਾ ਖੰਡ ਬਣਾਈ ਸੀ।
ਅੱਛਾ ਨਹੀਂ ਅਸੀਂ ਤੇ ਬਸ ਉਹ ਘੂ ਕਰਰਾ ਖਣੀਆਂ ਹੁੰਦੀਆਂ ਜ ਰੋਜ਼ਾ ਬਣਾਣੀਏ
ਤੇ ਤੁਸੀਂ ਉਹ ਕਦੇ ਪੀਤਾ ਇਹ ਗਰਮ ਗਰਮੀਆਂ ਦਾ ਜਿਹੜਾ ਸੱਤੂ-ਸੱਤੂਕਹਿੰਦੇ ਜਿਨੂੰ।
ਹਾਂਜੀ-ਹਾਂਜੀ ਸੱਤੂ ਵੀ ਮਿਲ ਜਾਂਦਾ ਹਾਂਜੀ ਉਹ ਛੋਲਿਆਂ
ਹਾਂ-ਹਾਂ ਛੋਲਿਆਂ ਦਾ ਵੀ ਹੁੰਦਾ ਜੌ ਦਾ ਵੀ ਹੁੰਦਾ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੋਲ ਖਰਾਬ ਆ ਗੱਲ ਕਰਦੀ ਕਿ ਬੰਦ ਹੋ ਗਏ ਨਹੀਂ ਚੂ ਹੈਲੋ ਹੈਲੋ।